ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਠੀਕ ਹਾ ਵਧੀਆ ਤੁਸੀ ਸੁਣਾਓ ਸਭ ਠੀਕ ਹੈ
ਹਾਂਜੀ ਹਾਂਜੀ ਬਹੁਤ ਵਧੀਆ ਮੈਂ ਕਿਹਾ ਤੁਸੀਂ ਯਾਦ ਨੀ ਕਰਦੇ
ਹਾਂਜੀ ਹਾਂਜੀ ਬਸ ਯਾਦ ਕੀ ਕਰਨਾ ਕੰਮ ਕੋਈ ਹੋਏ ਤੇ ਫਿਰ ਬੰਦੇ ਨੂੰ ਥੋੜਾ ਹੂੰਦਾ ਨੇਂ ਤੇ ਟੈਮ ਕਿ ਕਿੱਥੇ ਲੱਗਦਾ ਅੱਜ ਕੱਲ ਬੱਚਾ ਵਹੁਟੀ ਦਾ ਛੋਟਾ ਐ ਆਹ ਤੁਹਾਡਾ ਤੇ ਫਿਰ ਬੁਟੀਕ ਦਾ ਕੰਮ ਏ ਨਾਂ
ਹਾਂ ਉਹ ਤੇ ਵੇਖੋ ਮੈਂ ਤੁਹਾਨੂੰ ਪਤਾ ਬੁਟੀਕ ਦਾ ਹਾਂ ਹਾਂ। ਮੈਂ ਵੀ ਤੇ ਫੋਨ ਲਾਣਾ ਸੀ ਨਾ ਮੈਨੂੰ ਕੰਮ ਸੀ ਤੁਹਾਡੇ ਨਾਲ ਮੈਂ ਕਿਹਾ ਚਲੋ ਭੈਣ ਜੀ ਨੂੰ ਫੋਨ ਲਾਵਾਂਗੇ। ਹਾਂਜੀ ਬਸ ਮੈਂ ਕਹਿਣਾ
ਦੱਸ ਦਿਓ ਕੀ?
ਵੱਡਾ ਵੱਡਾ ਵੀਰ ਮੇਰਾ ਇੱਕ ਬੈਠਾ, ਮੈਂ ਕਿਹਾ ਚਲੋ ਤੁਹਾਨੂੰ ਫੋਨ ਆ ਕੁੜੀ ਮੁੜੀ ਦਾ ਦੱਸੋ ਤੁਸੀਂ।
ਅੱਛਾ ਕੁੜੀ ਹੂਨ ਤੁਹਾਨੂੰ ਪਤਾ ਅੱਜ ਕੱਲ ਕੁੜੀਆਂ ਦੇ ਤੇ ਬੜੇ ਉਹ ਨੇ ਨਖਰੇ ਬੜੇ ਨੇ ਤੇ ਕੁਛ ਆਪਣੀ ਮਰਜੀ ਨਾਲ ਉਹਨਾਂ ਦੀ ਮਾਂ ਵੀ ਬਹੁਤ ਜ਼ਿਆਦਾ ਉਹ ਕਰਦੀਆਂ ਨੇ ਅੱਜ ਕੱਲ੍ਹ ਵੈਸੇ ਮੁੰਡੇ ਏਵੀ ਆਪਣੀ ਪਸੰਦ ਏ, ਉਹ ਅੱਜ ਕੱਲ੍ਹ ਫੋਨ ਕਿਸ ਵਾਸਤੇ ਨੇ। ਫੋਨਾਂ ਤੇ ਸਾਰੇ ਅੱਜ ਕੱਲ੍ਹ ਕੁੜੀਆਂ ਮੁੰਡੇ ਕਰ ਲੈਂਦੇ ਨੇ ਸਿਸਟਮ ਅੱਛਾ
ਲੋ
ਅੱਛਾ
ਅੱਛਾ ਅੱਛਾ ਅੱਛਾ ਚਲੋ ਕੋਈ ਤੇ ਬੈਠੀ ਹੋਏਗੀ ਲੋਕ ਕ ਸੰਜੋਗ ਢਿੱਲੇ ਹੁੰਦੇ ਨੇ ਹੋਰ ਕੀ ਐ ਸਾਰੀ ਗੱਲਾਂ ਸੰਜੋਗ ਦੀਆਂ ਹੁੰਦੀਆਂ। ਸੰਜੋਗ ਢਿੱਲੇ ਹੁੰਦੇ ਨੇ ਬੱਚਿਆਂ ਦੇ ਨਾ ਬ ਓਨੀ ਤੇ ਰਾਮ ਨੇ ਜੋੜੀਆਂ ਤੇ ਸਭ ਦੀਆਂ ਬਣਾਈਆਂ ਹੋਈਆਂ। ਜੋੜੀਆਂ ਜੋੜੀਆਂ ਦੇ ਰਾਤ ਉਹਨੇ ਸਭ ਦੀ ਬਣਾਈਆਂ ਆਂ। ਹਾਂ
ਥੋੜਾ ਤੇ ਉਦਮ ਕਰਨਾ ਪੈਣਾ ਹੁਣ ਤੁਸੀਂ ਸਾਬ ਕਿਸ ਵਾਸਤੇ ਹੋ ਹੁਣ ਦੇਖੋ ਸਾਨੂੰ ਤੁਹਾਡਾ ਹੀ ਸਾਅਰਾ ਐ, ਤੁਸੀਂ ਲੱਭੋ ਕੋਈ ਕੁੜੀ ਸਾਨ
ਕੋਈ, ਕਿਉਂਕਿ ਇੱਕ-ਦੋ ਜਗ੍ਹਾ ਗੱਲ ਕੀਤੀ ਵੀ ਸੀ। ਹਾਂ, ਕੰਮ ਕੀ ਗੱਲ ਕੀਤੀ ਸੀ ਇੱਕ ਦੋ-ਜਗ੍ਹਾ ਫੇਰ ਉਹ ਪਤਾ ਨਾ ਫੇਰ ਉਹ ਪਹਿਲੇ ਉਹ ਕਰਦੇ ਹੁੰਦੇ ਨੇ, ਤੇ ਕਹਿੰਦੇ ਕੋਈ ਨੀ ਕੁੜੀ ਸਾਡੀ ਅਜੇ ਛੋਟੀ ਹੈ, ਫੇਰ ਕੋਈ ਕਹਿੰਦਾ ਜੀ ਪੜ੍ਹਦੀ ਪਈ ਹੈ, ਕੋਈ ਆਖਦਾ ਜੀ ਯੇ ਹੈ ਵੋ ਹੈ ਤੇ ਇਸ ਕਰਕੇ ਫੇਰ ਉਸ ਹਿਸਾਬ ਨਾਲ ਬੰਦਾ ਸੋਚਦਾ ਕਿ ਇਹਨਾ ਦੀ ਨਾਹੀ ਹੈ। ਕਿਉਂਕਿ ਜੇ ਕਿਸੇ ਨੇ ਗੱਲ ਕਰਨੀ ਅਗਲਾ ਆਖਦਾ ਚਲੋ ਜੀ, ਅਸੀਂ ਸੋਚ ਕੇ ਦੱਸਣੇ ਆ ਤੁਹਾਨੂੰ ਫੇਰ ਉਹ ਗੱਲ ਅੱਗੇ ਕਰਦਾ ਬੰਦਾ, ਠੀਕ ਹੈ ਨਾ।
ਹਾਂਜੀ-ਹਾਂਜੀ।
ਹਾਂ।
ਉਹ ਲੇਟ ਮਤਲਬ ਹੇ ਹੁਣ ਤੁਸੀਂ ਆਪਣੀ ਨਿਗਾਹ ਚ ਰੱਖੋ।
ਹਾਂ, ਕੋਈ ਨੀ ਕੋਸ਼ਿਸ਼ ਤੇ ਕਰਾਂਗੇ, ਐਸੀ ਗੱਲ ਨੀ ਹੈ। ਕੋਸ਼ਿਸ਼ ਤੇ ਕਰਾਂਗੇ ਵੈਸੇ ਮੁੰਡਿਆਂ ਨੂੰ ਤਾਂ ਉਹ ਚਾਹੀਦੀ ਹੈ ਹਾਂ, ਕਿਉਂਕਿ ਫੋਨਾਂ ਤੇ ਅੱਜ ਕੱਲ੍ਹ ਸਭ ਕੋਈ ਕੰਮ ਹੋ ਜਾਂਦਾ ਹੈ।
ਮੈਂ ਤੁਹਾਡੇ ਪਰਿਵਾਰ ਇਦਾਂ, ਮੈਂ ਇੱਦਾਂ ਪਤਾ ਹੈ, ਕੁੜੀਆਂ ਵੀ ਸਾਡੀ ਹੁਣ ਸਾਰੀਆਂ ਵਿਆਈ ਗਈ। ਗਈਆਂ ਤੇ ਹੁਣ ਮੁੰਡੇ ਵੀ ਕਦੀ ਸੁਨਿਆ ਸੀ ਤੁਹਾਡੇ ਚ ਕੋਈ ਐਸਾ ਨਹੀਂ ਹੈ ਕਿ ਜਿਹੜਾ ਮਤਲਬ ਆਪਣੀ
ਹੂੰ, ਆਪਣੇ ਪਸੰਦ।
ਨੇ ਉਹ ਸਭ ਬੱਚੇ ਛੋਟੇ ਹਜੇ
ਅੱਛ
ਕੋਈ ਨਹੀਂ। ਠੀਕ ਹੈ, ਤੇ ਤੁਹਾਨੂੰ ਤਾਂ ਕਿਹਾ ਸੀ ਚਲੋ ਕਵਾਂਗੇ, ਕੋਈ ਬੰਦਾ ਨਜ਼ਰ ਚ ਹੋਏ ਨਾ ਬੰਦਾ
ਹਾਂ, ਨਹੀਂ-ਨਹੀਂ ਇੱਕ-ਦੋ- ਚਾਰ ਤੇ ਹਾਂ, ਨਹੀਂ ਇੱਕ-ਦੋ ਨੂੰ ਆਖਿਆ ਹੋਇਆ, ਤੇ ਫਿਰ ਬੰਦੇ ਨੂੰ ਨਜ਼ਰ ਰਹਿਦੀ ਤੇ ਆਪਣੇ ਰਿਸ਼ਤੇਦਾਰਾਂ ਦੇਖਭਾਲ ਕਰਦਾ ਹੀ ਹੈ।
ਹਾਂ, ਅਸੀ ਮਕਾਨ ਬਣ ਰਿਆ। ਹਾਂ।
ਦੇਖਭਾਲ ਤੇ ਕੋਈ ਕਰਦਾ ਹੀ ਹੈ, ਹੋਰ ਕੀ ਹੈ, ਐਸੀ ਗੱਲ ਤੇ ਨਹੀਂ ਹੈ, ਹੂੰ। ਚਲੋ ਕੋਈ ਗੱਲ ਨੀ, ਕਰਾਂਗੇ ਕੋਸ਼ਿਸ਼। ਹਾਂ।
ਹਾਂ ਦੇਖੋ ਤੁਸੀਂ, ਅਸੀਂ ਜ਼ਰ ਹਾ
ਅ ਨਈ ਫੇਰ ਔ ਦੁਕਾਨ ਦਕੁਨ ਖੋਲੀ ਨਈ ਬੁਟੀਕ ਆਲੀ ਕੋਈ।
ਬਸ ਖੋਲਿਅਾ ਦਾ ਵੇ, ਤਿੰਨ ਕਾਰੀਗਰ ਵੀ ਰਖੇਦੇ ਨੇ ਆਜ ਛੁੱਟੀ ਤੇ ਸੀ ਕਾਰੀਗਰ ਮੈਂ ਕਿਹਾ ਚਲੋ ਬਈ ਆਜ ਮੈਂ ਨਾ ਜਿੰਨੇ
ਹਾਂ। ਨਈ ਨਈ ਠੀਕ ਐ। ਦੱਸਨਾ ਤਾਂ ਜ਼ਰੂਰੀ ਐ ਤਾਂ ਈ ਪਤਾ ਚੱਲਦਾ ਨਾ ਫੇਰ ਬੰਦਾ ਕਿਸੇ ਹੋਰ ਉਹਨੂੰ ਨੂ ਈ ਦਿੰਦਾ ਸਵਾਨ ਆਸਤੇ ਆਪਨੇ ਆਪ ਆਪਨੇ ਨੂੰ ਗੰਦਾ ਔ ਕਰਦਾ ਗਾਲ ਗੁਲ। ਹੋਰ ਕੀ। ਹੋਰ ਕਿਧਰੇ ਛੁੱਟੀਆਂ ਚ ਬਨਾਏ ਨਈ ਜਾਨ ਦੇ। ਕਿਸੇ ਨਾਲ ਸਲਾਹ ਸਲੂਹ, ਮੈ ਕਿਹਾ ਛੁੱਟੀਆਂ ਚ ਕੋਈ ਸਲਾਹ ਬਨਾਈ ਨਈ ਜਾਨ ਦੀ। ਆਵਾਜ਼ ਮੈਨੂੰ ਆ ਰਈ ਐ ਤੁਆਡੀ ਆਵਾਜ਼ ਤੇ ਆ ਰਈ ਐ ਤੁਹਾਡੀ। ਹੈਲੋ। ਹੈਲੋ ਆਵਾਜ਼ ਤੇ ਆਂਦੀ ਪੀ ਏ ਤੁਆਡੀ ਮੈਨੂੰ ਆਂਦ ਆਵਾਜ। ਪੂਰੇ ਮੈਨ ਤੇ ਆਂਦੀ ਪਈ ਆਵਾਜ਼।
ਤੇ ਭੈਣ ਜੀ ਤੁਹਾਡਾ ਨੈਟਵਰਕ ਸਲੋ ਏ। ਤੁਸੀਂ ਵੀ ਥੋੜਾ ਕਮਰੇ ਥੋੜਾ ਬਾ ਆ, ਗੱਲ ਕਰੋ ਮੈਨਾ ਤੁਆਡੀ ਵਾਜ ਨੀ ਆ ਰਈ ਬਿਲਕੁਲ ਵੀ।
ਅੱਛਾ, ਅੱਛਾ। ਚਲੋ ਕੋਈ ਨੀ ਮੈਂ ਜਾਨੀ ਆ ਬਾਰ, ਕੋਈ ਨੀ।
ਹਾਂਜੀ, ਤੇ ਮੈਂ ਕੈਣਾ ਸੀ ਸਾਡੇ ਏੱਥੇ ਨਾ ਚਲੀਏ ਵੀ ਲੱਗੇ ਦੇ ਨੇ। ਏਥੇ ਚਲੀਏ ਲਗੇ ਦੇ ਸੀ ਪਾਠ ਦੇ ਹਾਂਜੀ, ਤਿੰਨ ਤੋਂ ਪੰਜ ਬੀਬੀਆਂ ਨਾ ਪਾਠ ਕਰਦੀਆਂ। ਅੱਜ ਸਾਡੀ ਵਾਰੀ ਸੀ ਪ੍ਰਸ਼ਾਦ ਦੀ ਫੇਰ ਅਸੀ ਬਨਾਯਾ ਸੀ ਪ੍ਰਸ਼ਾਦ।
ਅੱਛਾ, ਅੱਛਾ, ਅੱਛਾ। ਤੁਆਡੇ ਤੇ ਕੋਲ ਈ ਐ ਕਿੱਧਰੇ ਗੋਰਦੋਆਰਾ ਯਾ ਕਿਦਰੇ ਦੂਰ।
ਨਾ, ਸਾਡੇ ਆਲੇ-ਦੁਆਲੇ ਸਬ ਲਾ ਰੇ ਹੀ ਨੇ। ਸਾਡੇ ਐ ਸੰਗਤ
ਅੱਛਾ, ਬੜੇ ਬਈ ਤੁਸੀ ਤੇ ਕਿਸਮਤ ਵਾਲੇ ਓ, ਧੱਨ ਓ ਤੁਸੀਂ ਬੋਤ ਕਿਸਮਤ ਆਲੇ ਓ, ਧੱਨ ਓ ਤੁਸੀਂ ਅੱਸੀ ਤੇ ਸਾਨੂੰ ‍ਤੇ ਸ਼ੇ ਮਈਨੇ ਓ ਗਏ। ਹੂੰ, ਅੱਸੀ ਤਾਂ ਤਰਸ ਸ ਜਾਂਦੇ ਆਹ ਗੁਰਦੁਆਰਿਆਂ ਦੇ ਤਰਸ ਜਾਣੇ ਆਂ ਨਹੀਂ ਕੋਈ ਨੀ ਹੁਣ ਤੇ ਬੱਚੇ ਹੋਏ ਬਸ ਨਾਮ ਬੜਾ ਬੜਾ ਮੁਸ਼ਕਿਲ ਹੁਣ ਤੇ ਉਹ ਪਹਿਲੇ ਜਿਹੜਾ ਟੈਮ ਬੀਤ ਗਿਆ ਬੀਤ ਗਿਆ। ਹੁਣ ਤੇ ਬਸ ਕੁਛ ਨਾ ਪੁੱਛੋ ਕੀ ਹਾਲ, ਹਾਲਾਤ ਹੁੰਦੇ ਨੇ ਬੰਦੇ ਦੇ ਟੈਮ ਹੀ ਨਈਂ ਹੁੰਦਾ, ਇੰਨੀ ਬਸ ਕਿਸੇ ਨਾਲ ਕੋਈ ਗੱਲ ਕਰਨ ਦਾ ਜਾਂ ਪਾਠ ਕਰਨ ਦਾ ਬੱਚੇ ਨਾਲ ਫਿਰ ਮੁਸ਼ਕਿਲ ਕਲ ਹੋ ਜਾਂਦੇ ਨਾ। ਹਾਂ। ਉਹ ਨਈਂ ਨੀਂ ਹੁਣ ਸੁੱਤਾ ਉੱਠਿਆ ਉਹਨੂੰ ਪੋ ਟੀ ਪਾਟੀ ਕੀਤੀ ਐ, ਹੁਣ ਸਾਫ਼ ਸੁਫ਼ ਕੀਤੀ ਐ, ਹੁਣ ਥੋੜਾ ਜਿਹਾ ਰੋਟੀ ਰੂਟੀ ਬਣਾਣੀ ਪਾਂਡੇ ਪੂੰਡੇ ਡੈਪਰ ਤੇ ਪਾਏ ਹੁੰਦੇ ਡੈਪਰ ਪਾ ਕੇ ਸਵਾਈ ਦਾ ਬੱਚੇ ਨੂੰ ਅਸੀਂ ਅੱਸੀ ਇੰਝ ਨੀ ਸੁਆਂਦੇ ਡੈਪਰ ਡੁਪਰ ਪੁਆ ਕੇ ਰਾਤੀ ਵੀ ਤੇ ਦਿਨੇ ਵੀ, ਜਦੋਂ ਸੋਣਾ ਬੱਚੇ ਨੇ ਡੈਪਰ ਹੀ ਪੁਆਣਾ ਫਿਰ ਧੋਣਾ ਤਾਂ ਪੈਂਦਾ ਐ ਨਾ। ਉਤਾਰਨਾ ਧੋਣਾ ਉਹ ਤੇ ਫਿਰ ਕੰਮ ਹੈ ਈ ਐ। ਉਹ ਫਿਰ ਹੁਣ ਵੋਟੀ ਨੇ ਕੀਤਾ ਫਿਰ ਪਹਿਲੇ ਥੋੜਾ ਚਾਅ ਇਥ ਹੀ ਬਸ
ਤੁਹਾਡੀ ਤੇ ਬਾਈ ਵਹੁਟੀ ਬੜੀ ਚੰਗੀ ਮੈਂ ਸੁਣਿਆ ਸੀ ਸਾਰੇ ਕਹਿੰਦੇ ਸੀ ਬ ਉਹਨਾਂ ਦੀ ਰੋਟੀ ਬੜੀ ਚੰਗੀ ਤੁਹਾਡੀ ਨਾ
ਹਂ ਨਈਂ ਸਾਡੇ ਦੋਨੋ ਹੀ ਚੰਗੀਆਂ, ਇੱਕ ਵੱਡੀ ਉਸ ਤੋਂ ਚੰਗੀ, ਛੋਟੀ ਉਸ ਤੋਂ ਚੰਗੀ। ਵਾਹਿਗੁਰੂ ਕਿਰਪਾ ਬਣਾਈ ਰੱਖੇ ਇਹ ਨਾ ਉਥੇ
ਤੁਸੀਂ ਆਪ ਬੜੇ ਚੰਗੇ ਦੇਖੋ ਤੁਆਡੇ ਬੋਲ ਇੰਨੇ ਮਿੱਠੇ ਨੇ
ਨ੍ਹੀਂ ਇਹ ਤੇ ਗੱਲ ਗਲਤ ਬਾਈ ਤੁਸੀਂ ਚੰਗੇ ਹੋ ਤਾਮ ਸਭ ਨੂੰ ਚੰਗੇ ਸਮਝਦੇ ਹੋ ਨਹੀਂ ਤੇ ਕੌਣ, ਕਿਸੇ ਨੂੰ ਅੱਜ ਕੱਲ ਕੋਈ ਕਹੰਦਾ ਚੰਗਾ ਇਹ ਵੀ ਗੱਲ ਸੋਚਣ ਵਾਲੀ ਐ ਨਾ।
ਹਾਂ ਦੇਖੋ ਬਿਲਕੁਲ
ਹਾਂ ਜੇ ਕੋ ਚੰਗਾ ਸੋਚਦਾ ਤੇ ਚੰਗਾ
ਮੈਂ ਨਾਲੇ ਤੇ ਕਹਿਣਾ ਸੀ ਅਸੀਂ ਅੰਮ੍ਰਿਤ ਜਾਣਾ ਸੀ ਆਪਣਾ ਪਰਸੋਂ ਤੇ ਫੇਰ ਨਾਲੇ ਤੁਹਾਡੀ ਵੀ ਅਸੀਂ ਕਿਹਾ ਚਲੋ ਕਹਿ ਦਇਏ ਤੁਸੀਂ ਤੁਸੀਂ ਆ ਜਾਣਾ ਉੱਥੇ, ਫੇਰ ਅਸੀਂ ਉੱਥੇ ਹੀ ਮਿਲ ਲਾਂਗੇ ਹਨਾ। ਸੂਟ ਵੂਟ ਚ ਈ ਲੈ ਆਣਾ ਤੁਹਾਡੇ ਜਿਹੜੇ ਤੁਸੀਂ ਸੁਆਣੇ ਨੇ ਫਿਰ ਅਸੀਂ ਤੁਆਨੂੰ
ਨਈਂ ਸੂਟ ਤਾਂ ਵੈਸੇ ਨਈਂ ਨਈਂ ਉਹ ਤਾਂ ਮੁਸ਼ਕਿਲ ਹੈ ਏ ਸੂਟ ਲਿਆਂਗੀ ਮੈਂ ਉਂਜ ਬਾਈ ਚਲੋ ਅਹ ਦੱਸ ਦੇਣਾ ਕਿਹੜੀ ਟ੍ਰਰੇਨ ਕਿੰਨੇ ਵਜੇ ਪਹੁੰਚਣਾ ਵੈਂ ਕੀ ਹਿਸਾਬ ਕਿਤਾਬ ਫਿਰ ਸਲਾਹ ਕਰਕੇ ਤੇ ਮੈਂ ਤੁਆਨੂੰ ਦਸੱ
ਹਾਂ ਸਾਡੀ ਟ੍ਰੇਨ ਨਾ ਆਪਣਾ ਸਾਡੇ ਚਾਰ ਵਜੇ ਚ ਇਧਰੋਂ ਦੀਏ ਤੇ ਉੱਥੇ ਪਹੁੰਚੇਗੀ ਦਰਬਾਰ ਸਾਹਿਬ ਹਾਂ ਹਾਂ ਡੱਬਾ ਹੈਗਾ ਸਾਡਾ ਡੀ ਬੀ ਫਾਈ ਵਿੱਚ
ਅੱਛਾ ਅੱਛਾ। ਉਹ ਫੇਰ ਪਹਿਲੇ ਦੱਸਣਾ ਸੀ ਨਾ, ਕਿੰਗ ਤੋਂ,
ਨਹੀਂ-ਨਹੀਂ ਦੇਖੋ, ਤੁਹਾਡੇ ਤਾਂ ਬੜੇ ਨੇੜੇ, ਮੈਂ ਕਿਹਾ, ਚਲੋ, ਤੁਹਾਨੂੰ ਤੇ ਘੰਟਾ ਲੱਗਣਾ ਹਾਂ ਤੁਸੀਂ ਤੇ ਨਾਲੇ ਵੱਡੇ ਲੋਕ ਮੈਂ ਕਿਹਾ ਚਲੋ ਤੁਸੀਂ ਕਾਰ ਚਾਅ ਜਾ ਹੁ
ਨਹੀਂ-ਨਹੀਂ, ਕਾਰ ਸਾਡੇ ਕੋਲ ਨਹੀਂ ਹੈ। ਕਾਰ ਦਰ ਅਸਲ ਕੀ ਸਾਡੇ ਹਾਂ ਕਾਰ ਹੈ ਸੀ ਬਸ ਉਹ ਇਹਨਾਂ ਦੇ ਭਰਾ ਥੋੜੇ ਇਹੋ ਜਿਹੇ ਨਿਕਲੇ ਤੇ,
ਘਰ ਦਾ ਕੰਮ ਕਾਫੀ ਬੜਾ ਹੈ ਸਾਡੇ, ਉੱਥੇ ਵੀ ਇੱਕ ਕਾਲੂ ਹੈ, ਉਹ ਥੋੜਾ ਨਾ ਹਿਲਿਆ ਵੇ,
ਕਾਲੂ ਮਤਲਬ, ਭਰਾ ਨਾ ਕੋਈ ਉਹ ਰਿਸ਼ਤੇਦਾਰ
ਨਹੀਂ ਥੋੜਾ ਸਰੀਕੇ ਸੀ ਪੈਂਦਾ ਕੋਈ ਨੀ ਉਹਨੂੰ ਮੂੰਹ ਲਾਦਾ ਨਾ ਫਾਲਤੂ, ਉਹਨੂੰ ਸ਼ਰਮ ਹੀ ਨੀ ਆਇਆ ਤੀਆਂ ਭੈਣਾਂ ਤੇ ਹੱਥ ਚੁੱਕਦਾ ਧੀਆਂ ਭੈਣਾਂ ਨੂੰ ਗਾਲਾਂ ਕਢਦਾ, ਹੱਥ ਚੁੱਕਦਾ ਏ ਮਸ ਫਿਰਸ ਕਰਕੇ ਨਾ ਅਸੀਂ ਬੁਲਾਦੇ ਬੜਾ, ਬੇਸ਼ਰਮ ਬੜਾ,
ਵਾਹਿਗੁਰੂ, ਵਾਹਿਗੁਰੂ, ਕੋਲੋਂ ਤੇ ਦੂਰ ਹੀ ਰਹੇ ਬੰਦਾ ਬਚਾ ਕੇ ਰਹੇ, ਇਹਨਾਂ ਦੀ ਗੱਲ ਕਰਨੀ ਵੀ ਪਾਪ ਹੈ, ਇਹਨਾਂ ਲੋਕਾਂ ਦੀ ਗੱਲ ਕਰਨੀ ਵੀ, ਪਾਪ, ਮੈਨੂੰ ਤੇ ਇੱਥੋਂ ਤੱਕ ਪਤਾ ਹਾਂ ਕਿਉਂਕਿ ਇਹਨਾਂ ਲੋਕਾਂ ਦੀ ਗੱਲ ਕਰਨੀ ਆਪਣੇ ਸਿਰ ਤੇ ਪਾਪ ਚੜਾਣਾ। ਆਪਣੇ ਸਿਰ ਤੇ ਨਾ ਪਾਪ ਚੜਾਣਾ ਇਹਨਾਂ ਲੋਕਾਂ ਦੀ ਗੱਲ ਗੱਲਾਂ ਕਰਕੇ, ਇਸ ਤੋਂ ਬਿਹਤਰ ਕਿ ਅਸੀਂ ਵਾਹਿਗੁਰੂ, ਵਾਹਿਗੁਰੂ ਦਾ ਕਰੀਏ। ਤੇ ਅਸੀਂ ਇਹਨਾਂ ਦੀ ਸੋਚ, ਕਰੀਏ ਹੀ ਨਾ ਮਨ ਦੇ ਵਿੱਚ ਠੀਕ ਹੈ ਨਾ, ਹਾਂ ਇਹਦੇ ਨਾਲੋਂ ਅਸੀਂ ਨਾਮ, ਜੱਪੀਏ, ਵਾ ਵਾਹਿਗੁਰੂ ਜੀ ਵਾਹਿਗੁਰੂ ਬਖਸ਼ ਲਿਓ।
ਸਹੀ ਗੱਲ ਹੈ।
ਹਾਂ ਹੋਰ ਜਿਹੜੇ ਇਹੋ ਜਿਹੇ ਬੰਦੇ ਹੁੰਦੇ ਨਾ ਇਹਨਾਂ ਦੇ ਗੱਲ ਨੀ ਕਰਨੀ, ਇਹਨਾਂ ਦੀ ਗੱਲ ਕਰਕੇ ਆਪਣੇ ਸਿਰ ਤੇ ਪਾਪ ਚੜਾਣਾ ਐ। ਹਾਂ। ਹੋਰ ਕੀ
ਹੈਲੋ, ਆਪ
ਹਾਂ, ਹਾ, ਬਸ -ਬਸ- ਬਸ ਹੋਰ ਕੀ ਹੋਰ ਕੋਈ ਹੈ, ਕੱਮ ਸ਼ੱਮ ਨਹੀਂ ਉਹਦਾ ਬੁਟੀਕ ਦਾ।
ਦੇਖ ਕੇ ਤੁਹਾਨੂੰ ਕਿਹਾ ਬੜਾ ਕੰਮ ਐ, ਕਾਰੀਗਰ ਰੱਖਦੇ ਨੇ ਤਿੰਨ।
ਅੱਛਾ।
ਸੁਣਿਆ ਸੀ ਤੁਹਾਡੀ ਬੀਟੀਆ ਵੀ, ਆਪਣਾ ਉਹ ਕਰੀ ਬੈਠੀ ਏ ਮਤਲਬ ਆਪਣਾ ਕੱਪੜੇ ਵੇਚਦੇ ਨੇ ਬੜੇ ਵਧੀਆ ਸੁਨਨੇ ਚ ਆਯਾ ਸੀ, ਕਾਫੀ ਕਸਟਮਰ ਸੀਗੇ ਮੇਰੇ ਮੈਂ ਉਹਨਾਂ ਨੂੰ ਭੇਜਿਆ ਹੀ ਸੀ, ਮੈਂ ਕਿਹਾ ਜਾਓ ਤੁਸੀਂ ਉਹਨਾਂ ਕੋਲ ਲੈਆੳ, ਬੜੇ ਸੋਹਣੇ ਕੱਪੜੇ ਵੇਚਦੀ ਏ ੳ।
ਤੁਹਾਡਾ ਤੁਸੀਂ ਥੋੜਾ ਤਾਂ ਕੀਤਾ ਬੱਚਿਆਂ ਵਾਸਤੇ ਸੋਚਿਆ ਵੇੰ ਆਪਣੇ ਐ
ਨਹੀਂ ਉਹ ਕੱਪੜੇ ਬੜੇ ਸੋਹਣੇ ਨੇ, ਸਾਡੇ ਹਾਂ ਸਾਡੇ ਨਾ ਹਾਂ ਉਹ ਬੜੇ ਸੋਹਣੇ ਕੋਟ ਸੈਟ ਖਿੱਚਦੀ ਐ, ਸਾਡੇ ਕੋਲ ਜਿੰਨਾ ਪਲਾ ਅੱਛਾ ਸ੍ਰੀਗਰ ਤੋਂ ਆਂਦੀ ਅਛਾ- ਅੱਛਾ ਚਲੋ ਵਦੀਆ ਅਗੇ ਰਾਅ ਨਜਰ ਆਯਾ ਪਾੜਾ ਬੜਾ ਵਦੀਆਂ ਕੋਣ ਐ
ਨਹੀਂ ਉਹ ਫੇਰ, ਕਿਸੇ ਵੇਲੇ ਉਹ ਪਾਰਸਲ ਇੱਧਰ ਆ ਜਾਂਦਾ ਨਾ, ਪਾਰਸਲ ਇੱਧਰ ਆ ਜਾਂਦਾ। ਸਾਡੇ ਤੇ ਕੋਲ ਨਾ ਜੇ ਕੋਈ ਆਣ ਨਾ ਲਾ ਹੋਏ ਉਹ ਭੇਜ ਦਿੰਦਾ। ਜਾਂ ਫਿਰ ਪਾਰਸਲ ਮੰਗਵਾ ਲੈਂਦੀ ਹੈ, ਜਾਂ ਜਿਸ ਤਰ੍ਹਾਂ ਵੀ ਕਰਨਾ ਜਿਵੇਂ ਸਿਸਟਮ ਬਣ ਜੇ ਕੋਈ ਸਾਡੇ ਉੱਥੇ ਹੈ, ਜ ਰਿਸ਼ਤੇਦਾਰ ਉਹ ਫਿਰ, ਕਦੀ ਉਹਨਾਂ ਦੇ ਹੱਥ ਭੇਜ ਦਈ ਦਾ ਪਾਰਸਲ ਬਈ ਜਿਸ ਤਰ੍ਹਾਂ ਕੋਈ ਸਿਸਟਮ ਬਣ ਜਾਏ ਨਾ ਫੇਰ ਉਸ ਹਿਸਾਬ ਨਾਲ ਹੀ ਕੰਮ ਹੋ ਜਾਂਦਾ। ਹਾਂ ਕਈ ਵਾਰੀ ਆਪਣਾ ਚੱਕਰ ਲੱਗੇ ਬ ਚਲੋ ਜੀ ਛੁੱਟੀ ਠੀਕ ਚਲੋ ਜੀ ਠੀਕ ਐ ਫੇਰ